ਹੈਲੋ ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ।
ਹੋਰ ਜੀ ਕੀ ਹਾਲ ਚਾਲ ਠੀਕ ਠਾਕ, ਹਾਂਜੀ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ ਜੀ।
ਬਹੁਤ ਵਧੀਆ।
ਮੈਂ ਨਾ ਫ੍ਰਰੀ ਬੈਠਾ ਸੀ ਮੈਂ ਕਿਹਾ ਚਲੋ ਤੁਹਾਨੂੰ ਕਾਲ ਕਰਦਾ। ਕਿ ਮੈਂ ਤੁਹਾਨੂੰ ਗੱਲ ਵਗੈਰਾ ਕਰਦਾ ਮੇਰੇ ਨਾ ਮਾਇੰਡ ਚ ਆਪਣਾ ਪਤਾ ਕੀ ਅੱਜ ਕੱਲ ਹਾਂਜੀ-ਹਾਂਜੀ ਪਤਾ ਕੀ ਆਪਣਾ ਅੱਜ ਕੱਲ ਨਾ ਦੇਖੋ ਮਤਲਬ ਅੱਜ ਕੱਲ ਦੇ ਬੰਦੇ ਬਜ਼ਾਰ ਦਾ ਫਾਸਟ ਫੂਡ ਵਗੈਰਾ ਬਹੁਤ ਖਾ ਰਹੇ ਨੇ। ਮਤਲਬ ਉਹ ਨਾ ਦੇਖਿਆ ਹੋਣਾ ਤੁਸੀਂ ਅੱਜ ਕੱਲ ਜਿਹੜੇ ਮਤਲਬ ਰਾਤ ਨੂੰ ਬ ਬੰਦੇ ਮਤਲਬ ਕੋਈ ਬੱਚੇ ਵਗੈਰਾ ਵੀ ਹੋਵੇ ਚਾਹੇ ਕੋਈ ਫੰਕਸ਼ਨ ਹੋ ਗਿਆ, ਰਾਤ ਨੂੰ ਬਾਜ਼ਾਰ ਜਾਂਦੇ ਨੇ। ਤੇ ਫਾਸਟ ਫੂਡ ਵਗੈਰਾ ਖਾ ਕੇ ਆਂਦੇ ਨੇ, ਤੇ ਘਰ ਆ ਕੇ ਰੋਟੀ ਵਗੈਰਾ ਵੀ ਨਹੀਂ ਖਾਂਦੇ। ਪਤਾ ਕੀ, ਦੇਖਿਆ ਜਾਏ ਤਾਂ ਫਾਸਟ ਫੂਡ ਨਾ ਕਾਫੀ, ਨੁਕਸਾਨਦਾਇਕ ਹੈਗਾ ਆਪਣਾ, ਕਿੰਨਾ ਗੰਦਾ ਆਇਲ ਹੁੰਦਾ ਹੈ, ਬਿਲਕੁਲ ਇਸ ਤੋਂ ਵਧੀਆ ਤੇ ਆ ਨਾ ਮਤਲਬ, ਬੰਦਾ ਆਪਣੇ ਘਰ ਦਾ ਖਾਣਾ ਖਾਏ। ਕਿਉਂਕਿ, ਦੇਖੋ ਜਿਹੜਾ ਹੋਮਮੇਡ ਫੂਡ ਐ ਨਾ ਆਪਣਾ, ਉਹਦੇ ਬੈਨੀਫਿਟਸ ਵੀ ਹੈਗੇ ਨੇ। ਬੈਨੀਫਿਟਸ ਵੀ ਉਹਨਾਂ ਦੇ ਨੇ, ਕਿਉਂਕਿ ਦੇਖੋ ਘਰ ਚ ਬਣਿਆ। ਕੋਈ, ਪੋਲਿਊਸ਼ਨ ਨਹੀਂ ਹੈ, ਉਹਦੇ ਚ ਬਿਲਕੁਲ ਫਰੈਸ਼ ਚੀਜ਼ ਔਰ ਐ ਵੀ ਨੀ, ਪਤਾ ਨਾ, ਦੇਖੋ ਬਾਜ਼ਾਰ ਦੀ ਫਾਸਟ ਫੂਡ ਦੀ ਐ ਚੀਜ਼ ਨੀ ਪਤਾ ਕਿ ਫਰੈਸ਼ ਹੈ, ਨਾਲ ਤਾਂ, ਤੁਸੀਂ ਦੇਖਿਆ ਹੋਣਾ ਓਇਲ ਵੀ ਕਿੰਨਾ ਗੰਦਾ ਹੁੰਦਾ ਨਾ, ਕਾਲਾ ਵਗੈਰਾ ਓਇਲ ਹੁੰਦਾ। ਆਪਣਾ ਪੋਲਿਊਸ਼ਨ ਵਗੈਰਾ ਵੀ, ਕਿੰਨਾ ਜਾਰਲੇਸ ਕਿਉਂਕਿ ਸੜਕ ਦੇ ਹੁੰਦੇ ਨੇ, ਰੋਡ ਦੇ ਕਿਨਾਰੇ ਮਤਲਬ, ਕਿੰਨੇ ਵਹੀਕਲਸ ਵਗੈਰਾ ਜਾਂਦੇ ਨੇ, ਉਹਨਾਂ ਦਾ ਪੋਲਿਊਸ਼ਨ ਅਲੱਗ ਮਤਲਬ, ਓਇਲ ਵਗੈਰਾ ਚ ਹੁੰਦਾ ਹੈ। ਬਿਲਕੁਲ, ਹੋਰ ਆਪਣਾ ਦੇਖਿਆ ਹੋਣਾ, ਤੁਸੀਂ ਜਿਹੜੇ ਮੰਨ ਲਓ, ਅੱਜ ਕੱਲ ਮੋਮੋਸ ਵਗੈਰਾ ਨੇ ਔਰ ਜੇ, ਮੰਨ ਲਉ ਜਿਹੜੀ ਸਬਜ਼ੀਆਂ, ਵਗੈਰਾ ਪੈਂਦੀਆਂ ਸਾਨੂੰ ਆ ਤੇ ਨੀ ਪਤਾ ਨਾ, ਕਿ ਵੀ, ਉਹ ਫਰੈਸ਼ ਵੀ ਹੈਗੀਆਂ ਨੇ, ਜਾਂ ਨਹੀਂ ਹੈਗੀਆਂ ਫਰੈਸ਼ ਕਿੰਨੇ ਪਤਾ ਨਹੀਂ, ਕਿਉਂਕਿ ਦੇਖੋ ਆਪਣਾ ਲਾਰਜ ਕੁਆਂਟਿਟੀ ਚ ਬਣਾਉਂਦੇ ਨੇ, ਆਪਣਾ ਸਮਾਨ ਫਾਸਟ ਫੂਡ ਵਗੈਰਾ। ਬੜੇ ਬੰਦੇ ਬਣਾਉਂਦੇ ਨੇ, ਔਰ ਕਈ ਤੇ ਬੰਦੇ ਇਹ ਵੀ ਹੁੰਦੇ ਨੇ ਬਿਲਕੁਲ ਦੇਖੋ, ਹੁਣ ਤੁਸੀਂ ਮੈਦਾ ਹੁੰਦਾ ਮੈਦਾ, ਮਤਲਬ ਸਾਡੀ ਬੋਡੀ ਨੂੰ, ਇੰਨਾ ਜਲਦੀ ਨਾ ਇਨਾਂ ਡਜ਼ੋਲਵ ਨੀ ਹੁੰਦਾ, ਸਾਡੀ ਬੋਡੀ ਚ ਜਾ ਕੇ ਘੁਲਦਾ ਨੀ ਆ ਬਿਲਕੁਲ- ਬਿਲਕੁਲ ਦੇਖੋ, ਅਗਰ ਆਪਾਂ ਜ਼ਿਆਦਾ ਮਾ ਜ਼ਿਆਦਾ ਕੁਆਂਟਿਟੀ ਕੁਆਂਟਿਟੀ ਚ ਆਪਣਾ, ਮੈਦਾ ਵਗੈਰਾ ਖਾਂਦੇ ਰਹਾਂਗੇ ਖਾਂਦੇ ਰਹਾਂਗੇ, ਫੇਰ ਸਾਨੂੰ ਨਾ, ਜਿਹੜੇ ਬਾਜ਼ਾਰ ਦੇ ਖਾਣੇ ਨਾਲ, ਕਾਫੀ ਬਿਮਾਰੀਆਂ ਵੀ ਲੱਗ ਜਾਂਦੀਆਂ। ਮੇਰੇ ਨਾ ਇੱਕ ਨੋਨ ਦਾ ਪਰਸਨ ਹੈਗਾ ਸੀ, ਆਪਣਾ ਉਹ ਨਾ, ਕਾਫੀ ਮਤਲਬ ਕਾਫੀ ਟਾਈਮ ਤੱਕ ਨਾ, ਉਹਨੇ ਮੰਨ ਲਓ ਆਪਣਾ, ਲਗਾਤਾਰ ਤਿੰਨ, ਚਾਰ ਮਹੀਨੇ ਤੱਕ ਨਾ, ਫਾਸਟ ਫੂਡ ਖਾਂਦਾ ਰਿਹਾ, ਦੋ ਸੌ, ਤਿੰਨ ਸੌ ਦਾ, ਮੈਂਨੂੰ ਦੱਸੀ ਸੀ, ਉਹਨੇ ਆਪਣੀ ਗੱਲ ਫੇਰ ਉਹ ਨਾ ਮਤਲਬ ਅੱਜ ਪਤਾ ਕੀ, ਉਹ ਨਾ ਆਪਣਾ ਬਲੱਡ ਕੈਂਸਰ ਵਗੈਰਾ ਹੋ ਗਿਆ ਸੀ, ਇੰਨਾ ਫਾਸਟ ਫੂਡ ਖਾਇਆ ਉਹਨੇ। ਹੁਣ ਆਪਣਾ, ਵਿਚਾਰਾ ਹੋਸਪਿਟਲ ਵਗੈਰਾ ਦੇ ਚੱਕਰ ਮਾਰਦਾ। ਕਿਉਂਕਿ ਦੇਖੋ, ਆਪਣਾ ਪੋਲਿਊਸ਼ਨ ਆਪਣਾ ਇੰਨਾ ਹੈਗਾ, ਮਤਲਬ ਦੇਖੋ ਸੜਕ ਦੇ ਕਿਨਾਰੇ ਚੀਜ਼ਾਂ ਲੱਗਣੀਆਂ, ਤੇ ਦੇਖੋ ਅਗਰ ਜਿਹੜਾ ਉਹਦਾ ਸੜਕ ਮਤਲਬ, ਡਸਟ ਵਗੈਰਾ ਹੈ ਉਹ ਵੀ ਗਿਰੇ ਗੀ ਓਇਲ ਚ ਉਹ ਵੀ ਸਮਾਨ ਚ, ਪਏਗੀ ਕਿਉਂਕਿ ਦੇਖੋ ਰੇਹੜੀ ਵਗੈਰਾ ਤੋਂ ਹੈ, ਜਾਂ ਕੋਈ ਵੀ ਦੁਕਾਨ ਵਗੈਰਾ, ਕਿਉਂਕਿ ਦੇਖਿਆ ਹੋਣਾ ਤੁਸੀਂ, ਉਹਨਾਂ ਦੀ ਕੜਾਹੀ ਵਗੈਰਾ ਜਿਹੜੀ ਹੁੰਦੀ ਹੈ ਨਾ ਉਹ ਵੀ, ਥੱਲੋਂ ਉਹਨਾਂ ਦੇ, ਕਿੰਨਾ ਮਤਲਬ ਗੰਦ ਵਗੈਰਾ ਲੱਗਿਆ ਹੁੰਦਾ ਹੈ। ਉਹ ਔਰ ਅੰਦਰੋਂ, ਪੂਰਾ ਓਇਲ ਕਾਲਾ ਹੁੰਦਾ ਹੈ। ਦੇਖੋ, ਅਗਰ ਜਿਹੜਾ ਰਿਫੈਨਡ ਹੁੰਦਾ ਨਾ, ਉਹਨੂੰ ਰਿਫੈਨਡ ਨੂੰ ਏ ਕਹਿੰਦੇ ਆ, ਇੱਕ ਵਾਰੀ ਯੂਜ ਕਰਨ ਤੋਂ ਬਾਅਦ ਨਾ ਉਹਨੂੰ ਫੈਂਕ, ਦੇਣਾ ਚਾਹੀਦਾ।
ਹਾਂ, ਔਰ ਉਹ ਬਾਰ- ਬਾਰ ਕਰਦਾ ਨਾ।
ਬਜ਼ਾਰ ਵਾਲੇ, ਫਾਸਟ ਫੂਡ ਵਾਲੇ ਆ ਇੱਕ ਰਿਫੈੰਡ 'ਚ ਕੱਢੀ ਜਾਣਗੇ, ਮੋਮੋਸ ਫਰਾਈ ਕਰੀ ਜਾਣਗੇ, ਸਪਰਿੰਗ ਰੋਲ ਬਰਗਰ ਬਿਲਕੁਲ -ਬਿਲਕੁਲ, ਔਰ ਆਪਣਾ ਅਗਲਾ ਦਿਨ ਵੀ ਉਹ ਚਲਾ ਲੈਂਦੇ ਨੇ, ਕਿ ਕਿ ਦੇਖੋ, ਉਹਨਾਂ ਦਾ ਬਚ ਗਿਆ ਉਹ ਬਾਰ- ਬਾਰ ਖਰਚਾ ਕਰਦੇ ਰਹਿਣਗੇ, ਫੇਰ ਉਹ ਆਪਣਾ ਮਤਲਬ ਪੈਸੇ ਕੀ, ਕਮਾਉਣਗੇ ਫਿਰ? ਉਹ ਮਤਲਬ, ਉਹਨਾ ਨੂੰ ਇਹ ਹੈ ਨਾ ਬਈ ਫਾਸਟ ਫੂਡ ਆਲਿਆਂ ਦਾ ਆਪਣਾ ਪੈਸੇ ਤੋਂ ਮਤਲਬ ਲੈਣਾ ਸਭ ਕੁਛ ਬੰਦਿਆਂ ਦਾ ਕੁਛ ਨੀ ਲੈਣਾ। ਬਿਲਕੁਲ, ਦੇਖੋ ਅੱਜ ਕਲ ਇਸ ਤੋਂ ਵਧੀਆ ਤੇ, ਬੰਦਾ ਆਪਣਾ ਘਰ ਖਾ ਲਏ ਚਾਹੇ ਮੋਮੋਸ ਖਾਣੇ ਨੇ, ਘਰ ਬਣਾ ਕੇ ਖਾ ਲਏ ਵੈਜ ਮੋਮੋਸ ਬਣਦੇ ਨੇ ਆ ਆਟਾ ਮੋਮੋਸ ਤੁਸੀਂ ਆਟਾ ਲਉ, ਉਰ ਚ ਵੈਜੀਟੇਬਲਸ ਡਾਲੋ, ਫਰੈਸ਼ ਵੈਜੀਟੇਬਲਸ ਆਪਣਾ ਘਰ ਬਣਾਉ। ਦੇਖੋ, ਜੋ ਵੀ ਚੀਜ਼ ਖਾਣੀ ਮੇਰੇ ਖਿਆਲ ਬਾਜ਼ਾਰ ਚ, ਇੱਕ ਅੱਧੀ ਵਾਰ ਖਾ ਲਉ, ਮਹੀਨੇ ਚ ਇੱਕ ਅੱਧੀ ਵਾਰ ਹੋਜੇ। ਜਾਂ ਤੇ ਤੁਹਾਡਾ ਮਨ ਕਰਦਾ ਘਰ ਬਣਾ ਕੇ ਖਾਾਲ ਲੋ ਕਿਉਂਕਿ ਘਰ ਨਾ ਕੋਈ ਪੋਲਿਊਸ਼ਨ ਹੁੰਦਾ ਐ। ਤੁਸੀਂ ਦੇਖਿਆ ਹੋਣਾ ਘਰ ਦੀ ਛੱਲੀਆ ਆਪਾਂ ਖਾਂਦੇ ਆ ਬਿਲਕੁਲ, ਬਿਲਕੁਲ ਕਲੀਨ ਹੁੰਦਾ ਸਭ ਕੁਛ ਆਪਣਾ ਔਰ ਆਪਣਾ ਰਿਫਾਇਡ ਵਗੈਰਾ ਵੀ ਆਪਾਂ ਇੱਕ ਵਾਰ ਯੂਜ ਕਰਦੇ ਆ ਦੇਖੋ ਘਰ ਚ ਜੇੜੀ ਚੀਜ਼ ਐ ਆਪਣਾ ਫਰੈਸ਼ ਈ ਹੁੰਦੀ ਐ। ਚਾਏ ਵੈਜੀਟੇਬਲ ਤੋਂ ਲੈ ਕੇ ਕਿਉਂਕਿ ਓਦਾ ਨਾ ਆਪਾਂ ਚੰਗੀ ਤਰ੍ਹਾਂ ਮੰਨਲੋ ਫਰਿਜ ਵ ਫਰਿਜ ਵਗੈਰਾ ਚ ਪਈ ਰਹਿੰਦੀ ਐ ਆਪਣਾ ਧੋ ਵਗੈਰਾ ਕੇ ਧੋ ਧੋ ਕੇ ਆਪਣਾ ਕਟਿੰਗ ਵਗੈਰਾ ਕਰ ਕੇ ਫੇਰ ਆਪਾਂ ਬਣਾਦੇ ਆਂ ਮੋਮਸ ਵਗੈਰਾ ਵੀ ਬਣਾਣੇ ਆ ਨਾ
ਹਾਂ ਮਤਲਬ ਕੁਛ ਵੀ ਕਰਨਾ ਸਾਫ਼ ਸਫ਼ਾਈ ਕਰਕੇ
ਬਿਲਕੁਲ-ਬਿਲਕੁਲ ਔਰ ਤੁਆਨੂੰ ਬਿਲਕੁਲ ਬਜ਼ਾਰ ਦਾ ਤਾਂ ਫਾਸਟ ਫੂਡ ਕਾਫ਼ੀ ਹੱਦ ਤੱਕ ਗੰਦਾ ਮਤਲਬ ਅੱਜ ਕੱਲ੍ਹ ਦੇ ਬੱਚੇ ਖੁਸ਼ ਹੋ ਕੇ ਖਾ ਰੇ ਨੇ। ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਦਾ ਯੂਥ ਮਤਲਬ ਕਾਫੀ ਫੈਟੀ ਵਗੈਰਾ ਹੈਗਾ ਨਾ ਦੇਖਿਆ ਹੋਣਾ ਤੁਸੀਂ ਬੰਦੇ ਕਿਉਂਕਿ ਇੱਕ ਪੈਲੇ ਟੈਮ ਦੇ ਹਾਂਜੀ, ਹਾਂਜੀ ਇੱਕ ਪੈਲੇ ਦੇ ਟੈਮ ਦੇ ਬੰਦੇ ਸੀਗੇ ਮਤਲਬ ਉਸ ਟੈਮ ਮਨ ਲੋ ਫਾਸਟ ਫੂਡ ਵਗੈਰਾ ਇਨਾ ਨ ਸੀ ਇਨਾ ਨੀ ਸੀਗਾ ਬੇਸ਼ਕ ਪਰ ਉਸ ਟੈਮ ਦੇ ਬੰਦੇ ਜੇੜੇ ਸੀ ਨਾ ਆਪਣਾ ਫੈਟੀ ਵਗੈਰਾ ਨੀ ਹੁੰਦੇ ਸੀ। ਅੱਜ ਕੱਲ ਦੇ ਤੇ ਹਰ ਮਤਲਬ ਛੋਟਾ-ਛੋਟਾ ਬੱਚਾ ਵੀ ਫੈਟੀ ਵਗੈਰਾ ਹੋ ਗਿਆ ਚਾਏ ਓਦੇ ਮਤਲਬ
ਏਸ ਵੀ ਨਾ ਹਾਂ ਔਰ ਇਸ ਕਾਰਨ ਤੋਂ ਹੀ ਅ ਬੋਤ ਸਾਰੇ ਜਿੰਮਸ ਖੋਲ੍ਹੇ ਨੇ ਕਿ ਲੋਕ ਫਿਟ ਰੈਣ ਕਿਉਂਕਿ ਫਾਸਟ ਫੂਡ ਬਹੁਤ ਖਾਂ ਲੈਂਦੇ ਫਿੱਟ ਤੇ ਹੋਣਗੇ ਈ। ਔਰ ਇਸ ਕਾਰਨ ਤੋਂ ਹੀ ਅ ਮਤਲਬ ਵੋ ਸਾਰੇ ਹੈਲਥ ਜੋ ਜਿੰਮ ਵਗੈਰਾ ਜਾਂਦੇ ਨੇ ਦੂਜਾ ਯੋਗਾ ਵਗੈਰਾ ਕਰ ਰੇ ਆ ਲੋਗ ਹਨਾ ਇਹੀ ਤੇ ਰੀਜ਼ਨ ਐ।
ਹਾਂਜੀ-ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਪਤਾ ਕੀ ਫਿਰ ਸਾਨੂੰ ਆਪਣਾ ਅਗਰ ਤੁਸੀਂ ਖਾ ਵੀ ਰੇ ਓ ਤੇ ਤੁਸੀਂ ਇੱਕ ਲਿਮਿਟ 'ਚ ਖਾ ਲਓ ਨਾ ਪਤਾ ਕੀ ਅੱਜ ਕੱਲ੍ਹ ਬੰਦੇ ਪਤਾ ਕੀ ਐ ਅੱਜ ਕੱਲ੍ਹ ਓਨਲਾਈਨ ਸੋਸ਼ਲ ਮੀਡੀਆ ਵਗੈਰਾ ਚਲਾਦੇ ਨੇ ਉੱਧਰ ਵੀ ਓ ਨਾ ਜੇੜੇ ਫ਼ੂਡ ਵਲੋਗਰਸ ਹੈਗੇ ਨੇ ਕੁਛ ਉਹਨਾਂ ਨੂੰ ਵੇਖ ਕੇ ਬੰਦੇ ਅੱਜ ਕੱਲ ਖਾਂਦੇ ਨੇ ਮੰਨ ਲੋ ਤੁਸੀਂ ਕੋਈ ਰੀਲ ਚਲਾਈ ਏ ਤੁਆਡੇ ਕੋਈ ਫੂਡ ਦੀ ਰੀਲ ਆ ਗਈ ਤੇ ਤੁਆਡਾ ਵੀ ਖਾਣ ਦਾ ਮਨ ਕਰੇਗਾ ਕਿਉਂਕਿ ਦੇਖੋ ਅਗਰ ਕੋਈ ਸਾਹਮਣੇ ਦਾ ਬੰਦਾ ਖਾਏਗਾ ਤੇ ਤੁਹਾਨੂੰ ਵੀ ਪਤਾ ਸਾਨੂੰ ਵੀ ਮਨ ਕਰੇਗਾ ਤੁਹਾਡੇ ਵੀ ਜੀਵ ਚ ਪਾਣੀ ਆਊਗਾ ਕਿ ਯਾਰ ਮੇਰਾ ਵੀ ਮਨ ਕਰਦਾ ਐ।
ਕਰਦੇ ਨੇ ਨਾ ਜਿੱਦਾਂ ਇੰਸਟਾਗ੍ਰਾਮ ਸਕਰੋਲਿੰਗ ਕਰਦੇ ਉਹਨੂੰ ਵੇਖ ਕੇ ਤੇ ਇਹ ਲੋਕ ਅੱਛੇ ਲਾਈ ਚਲ ਵਾਲੀ ਟਰੈਕਟ ਹੁੰਦੇ ਨੇ ਹਨਾ ਖਾਣ ਵਲ ਅਟਰੈਕਟ ਹੁੰਦੇ ਨੇ ਬੋਤ ਸਾਰੀ ਚੀਜ਼ਾਂ ਕਰਦੇ ਨੇ ਜੋ ਫੋਨ ਚ ਦੇਖਦੇ ਆ ਖ਼ਾਸ ਕਰ ਬੱਚੇ
ਬਿਲਕੁਲ ਬਿਲਕੁਲ ਦੇਖੋ ਪਤਾ ਕੀ ਅੱਜਕੱਲ ਦਾ ਬੱਚਾ ਬਹੁਤ ਫਾਸਟ ਫੂਡ ਖਾ ਰਿਆ ਔਰ ਅੱਜ ਕੱਲ ਬ ਚੇ ਬੀਮਾਰ ਵੀ ਕਾਫੀ ਹੋ ਰੇ ਨੇ। ਕਈਆਂ ਦਾ ਪੇਟ ਖਰਾਬ ਹੋ ਜਾਂਦਾ ਮਨਲੋ ਦੇਖਿਆ ਹੋਣਾ ਤੁਸੀ ਅਜਕਲ ਬੱਚੇ ਜੇੜਾ ਜਾਦਾ ਫਾਸਟ ਫ਼ੂਡ ਖਾਂਦੇ ਨੇ ਨਾ ਓਨਾ ਦਾ ਪੇਟ ਖਰਾਬ ਹੋ ਜਾਂਦਾ ਐ, ਮਤਲਬ ਫੇਰ ਡਾਕਟਰ ਕੋਲ ਜਾਂਦੇ ਡਾ ਡਾਕਟਰ ਵੀ ਕਹਿੰਦੇ ਨੇ ਕਿ ਆਪਣਾ ਫਾਸਟ ਫੂਡ ਵਗੈਰਾ ਘੱਟ ਹੀ ਖਾਓ ਆਪਣਾ ਮਤਲਬ ਡਾਇਟ ਵਗੈਰਾ ਖਾਓ ਫਰੂਟ ਸੂ ਵਗੈਰਾ ਗਾਓ ਜੇੜੀ ਚੀਜ਼ ਵਧੀਆ ਨਾ ਅੱਜਕੱਲ ਆਪਾਂ ਉਹ ਖਾ ਖਾ ਵੀ ਨੀ ਪਾ ਰਹੇ ਹੈਗੇ ਮਨ ਲੋ ਹੁਣ ਤੁਸੀ ਆਪਣਾ ਕਓਗੇ ਕਿ ਬਈ ਤੁਆਨੁ ਕੋਈ ਬੰਦਾ ਕਏਗਾ ਤੂੰ ਆਪਣਾ ਇੱਕ ਗਲਾਸ ਦੁੱਧ ਵੀ ਪੀ ਕੇ ਦਿਖਾ ਦੇ ਅੱਜ ਕੱਲ ਦੇ ਬੰਦੇ ਬੱਚਿਆਂ ਦਾ ਕਈ ਬੰਦੇ ਦੁਧ ਵੀ ਨੀ ਪੀਂਦੇ ਹੈਗੇ ਮਤਲਬ ਪਨੀਰ ਵਗੈਰਾ ਖਾ ਲਓ ਫਾਸਟ ਫੂਡ ਦੋ ਵਜੇ ਕੋਈ ਮਤਲਬ ਅਗਰ ਫਾਸਟ ਫ਼ੂਡ ਮਤਲਬ ਪਤਾ ਕੀ ਐ ਫਾਸਟ ਫੂਡ ਵਗੈਰਾ ਨਾ ਆਪਣਾ ਆਸਾਨ ਮਤਲਬ ਘਰ ਘੱਟ ਟੈਮ ਚ ਵੀ ਬਣ ਜਾਂਦਾ ਨਾ ਬੰਦੇ ਤਾ ਵੀ ਖਾਂਗੇ ਮੰਨ ਲੋ ਉਤੋਂ ਤੁਹਾਡੇ ਘਰ ਵਗੈਰਾ ਖਾਣਾ ਵਗੈਰਾ ਕਈ ਵਾਰ ਲੇਟ ਹੋ ਜਾਂਦਾ ਕਈ ਬੰਦੇ ਆਪਣਾ ਬਰਗਰ ਚੋਮੀਨ ਵਗੈਰਾ ਲੈ ਆਂਦੇ ਨੇ ਆਪਣਾ ਘਰ ਤੁਸੀਂ ਦੇਖਿਆ ਹੋਣਾ ਫੇਰ ਕਿ ਐ। ਤੁਸੀਂ ਦੱਸੋ ਤੁਆਡੀ ਰਾਏ ਕੀ ਐ। ਤੁਸੀਂ ਦੱਸੋ ਤਾਡਾ ਕੀ ਵਿਚਾਰ ਫਾਸਟ ਫ਼ੂਡ ਖਾਣਾ ਚਾਹੀਦਾ ਜਾਂ ਘਰ ਦੇ ਖਾਣਾ ਮਤਲਬ ਵਧੀਆ
ਹਾ, ਨਈ ਕਈ ਵਾਰੀ ਚਲੋ ਪਤਾ ਕਿਆ ਅਗਰ ਫਾਸਟ ਫ਼ੂਡ ਬੰਦਾ ਖਾ ਵੀ ਰਿਆ ਕਦੇ ਕਦਾ ਚਲ ਜਾਂਦਾ। ਬਟ ਜੋ ਡੇਲੀ ਖਾ ਰੇਆ, ਡੇਲੀ ਫਾਸਟ ਫ਼ੂਡ ਤੇ ਹੀ ਡਿਪੈਂਡ ਫਿਰ ਉਹਨੂੰ ਬਹੁਤ ਸਾਰੇ ਪ੍ਰੋਬਲਮ ਆ ਸਕਦੀ।
ਕਿ ਦੇਖੋ ਜਿਬ ਦਾ ਸਵਾਦ ਤੇ ਹਰ ਕਿਸੀ ਦਾ ਹੈਗਾ ਹਰ ਕੋਈ ਅਗਰ ਰੀਲਸ ਦੇਖਦਾ ਤੋ ਅਟਰੈਕਟ ਹੁੰਦਾ ਈ ਐ ਕਿ ਚਲੋ ਮੈਂ ਪੀਜ਼ਾ ਖਾਵਾਂ ਜਾਂ ਕੋਈ ਬਰਗਰ ਵਗੈਰਾ ਖਾਵਾਂ ਬਟ ਐ ਕਿ ਅਸੀਂ ਲਿਮਿਟ ਚ ਖਾ ਸਕਦੇ ਆ ਅਗਰ ਅਸੀਂ ਲਿਮਿਟ ਚ ਖਾਵਾਂਗੇ ਨਾ ਤੇ ਸਾਨੂੰ ਪ੍ਰੋਬਲਮਸ ਨੀ ਹੋਣਗੀਆਂ ਲਿਮਿਟਸ ਖਾ ਸਕਦੇ ਆ। ਛੀ ਹੈਲਥ ਲਈ ਅ ਜੀਮ ਵਗੈਰਾ ਪ੍ਰੋਟੀਨ ਮਤਲਬ ਨਿਊਟਰੀਸ਼ਨਸ ਵੀ ਜਾਦਾ ਲੈ ਸਕਦੇ ਆ ਥੋੜਾ ਜੋ ਫਾਸਟ ਫ਼ੂਡ ਘੱਟ ਕਰਕੇ ਲਿਮਿਟ ਚ ਖਾ ਸਕਦੇ ਆਂ ਫਿਰ ਪ੍ਰੋਬਲਮ ਨੀ ਹੋਣਗੀਆਂ। ਕਿਉਂਕਿ ਅਗਰ ਐ ਚਲਿਆ ਦੈ ਫਾਸ ਫੂਡ ਵਗੈਰਾ ਹਰ ਜਗਾ ਤੁਆਨੂੰ ਹਰ ਜਗਾ ਦਿਖ ਜਾਏਗਾ ਤੇ ਅਟਰੈਕਸ਼ਨ ਤੇ ਹੁੰਦੀ ਐ। ਬਹੁਤ ਸਾਰੇ ਲੋਕ ਖਾ ਰੇ ਹੁੰਦੇ ਜਿੱਥੇ ਪੀੜ ਹੁੰਦੀ ਮਨ ਤੇ ਕਰਦਾ ਈ ਐ ਕਿ ਚਲੋ ਅਸੀਂ ਵੀ ਖਾ ਲੈਨੇ ਏਨੇ ਲੋਕ ਖਾ ਰੇ ਐ। ਬਟ ਲਿਮਿਟ ਵਚ ਹੋਏ ਨਾ ਤ ਸਈ ਰਹਿੰਦਾ।
ਬਿਲਕੁਲ ਬਿਲਕੁਲ ਅਜਕਲ ਹਰ ਚੀਜ਼ ਜੇੜੀ ਲੀ ਕਰਦਾ ਨਾ ਬੰਦਾ ਉਹਦੇ ਫ ਓਨੁ ਮਤਲਬ ਫੇਰ ਉਹਦਾ ਨੁਕਸਾਨ ਘੱਟ ਵੀ ਹੁੰਦਾ ਨਾ ਕੁਛ ਅੱਜਕੱਲ ਬੰਦੇ ਮਤਲਬ ਘਰ ਦਾ ਖਾਣਾ ਖਾਓ ਵਧੀਆ ਖਾਣਾ ਖਾਓ ਘਰ ਚ ਮਤਲਬ ਮਤਲਬ ਮੱਮਾ ਕੋਲੋ ਬਨਵਾਓ ਖਾਣਾ ਦੇਖੋ ਘਰ ਚ ਹਰ ਚੀਜ਼ ਬਣ ਜਾਂਦੀ ਤੁਸ ਆਨਲਾਈਨ ਸਰਚ ਕਰੋਗੇ ਨਾ ਮੰਨ ਲੋ ਤੁਸੀਂ ਕੁਝ ਵੀ ਖਾਣਾ ਮੋਮਸ ਖਾਣਾ ਆਪਣਾ ਤੁਸੀਂ ਕੋਈ ਵੀ ਮੰਨ ਲਓ ਫਾਸਟ ਫੂਡ ਖਾਣਾ ਤੁਸੀ ਆਨਲਾਈਨ ਸਰਚ ਕਰੋ ਤਾਨੂੰ ਉਹਦੀ ਮਤਲਬ ਰੈਸਪੀ ਵਗੈਰਾ ਜੀ ਤੁਸੀਂ ਘਰ ਚ ਬਣਾ ਕੇ ਖਾ ਸਕਦੇ ਓ ਜਿਦਾ ਤਾਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਤਾਨੂੰ ਮਤਲਬ ਓਦਾ ਨੁਕਸਾਨ ਘੱਟ ਹੋਏਗਾ।
ਸਈ ਗੱਲ
ਘਰ ਚ ਨਾ ਮਤਲਬ ਨ ਨੇਚਰ ਵਗੈਰਾ ਵੀ ਕਲੀਨ ਹੁੰਦਾ ਐ ਮਤਲਬ ਕੋਈ ਪੋਲਿਊਸ਼ਨ ਵਗੈਰਾ ਨੀ ਕੋਈ ਡਸਟ ਵਗੈਰਾ ਨੀ ਬਿਲਕੁਲ ਹਨਾ ਆਪਣਾ ਸਾਫ ਥੁਰਾ ਸਭ ਕੁਝ ਬੰਦਾਐ ਵੈਜੀਟੇਬਲ ਸਾਫ ਹੁੰਦੇ ਨੇ ਬਾਜ਼ਾਰ ਦਾ ਕੁਝ ਪਤਾ ਥੋੜੀ ਫਾਸ ਫ਼ੂਡ ਵਾਲਿਆਂ ਦਾ ਮਤਲਬ ਵੈਜੀਟੇਬਲਸ ਆਪਣਾ ਖਰਾਬ ਹੋਏ ਕੀੜੇ ਵਗੈਰਾ ਹੋਣ ਅੰਦਰ ਓ ਵੀ ਬਣਾ ਦਿੰਦੇ ਨੇ ਆਪਣਾ ਓ ਵੀ ਲਾ ਦਿੰਦੇ ਨੇ ਮਤਲਬ ਕਟਿੰਗ ਵਗੈਰਾ ਕਰਕੇ ਅੰਦਰ ਬਣਾ ਦਿੰਦੇ ਨੇ ਨਾ ਮੈਂ ਇਕ ਆਪਣਾ ਪਿੱਛੇ ਨਿਊਜ਼ ਸੁਣੀ ਸੀ ਕਿ ਬਈ ਆਪਣਾ ਨਾ ਇੱਕ ਬੰਦਾ ਮੋਮੋਸ ਵਗੈਰਾ ਖਾ ਰੇਆ ਸੀ ਓਦੀ ਮੋਮਸ ਚੋ ਨਾ ਛਿਪਕਲੀ ਨਿਕਲੀ ਦੇਖ ਲਓ ਇਨਾ ਮਤਲਬ ਫਾਸਟ ਫੂਡ ਵਗੈਰਾ ਸਾਫ ਸਫਾਈ ਬਿਲਕੁਲ ਰੱਖਦੇ ਨੀ ਹੈਗੇ
ਹੂੰ।
ਓਨਾਂ ਨੂੰ ਤਾਂ ਬਸ ਪੈਸੇ ਨਾਲ ਪਤੈ ਏ ਕਿ ਬਈ ਅਪਣਾ ਕੰਮ ਕਰਨੈ, ਪੈਸੇ ਲਿਆਣੇ ਨੇ।
ਸੈਲਫ ਇੰਪਲੋਇਡ ਈ ਐ ਛੋਟਾ-ਮੋਟਾ ਕੰਮ ਕਰ ਰਿਐ ਅਪਣਾ ਖੁਦ ਦਾ। ਓਹ ਵੀ ਚਾਂਦੇ ਐ ਕਿ ਪੈਸੇ ਕਮਾਈਏ।
ਬਿਲਕੁਲ ਬਿਲਕੁਲ ਸਈ ਗੱਲ ਐ ਔਰ ਅਪਣਾ ਪਿੱਛੇ ਨਾ ਪਤੈ ਕੀ ਕਿ ਨਿਊਜ਼ ਹੋਈ ਸੀ, ਮਤਲਬ ਮੈਂ ਵੀ ਸੋਸ਼ਲ ਮੀਡੀਆ ਵਗੈਰਾ ਤੇ ਇੱਕ ਨਿਊਜ਼ ਸੁਣੀ ਸੀਗੀ ਕਿ ਅਪਣਾ ਜੇੜੀ ਅਪਣਾ ਕੈਚਅਪਸ ਵਗੈਰਾ ਜੇੜੀ ਅਪਾਂ ਲੈਂਦੇ ਆਂ ਨਾ ਮਤਲਬ ਕੋਈ ਮੰਨ ਲੋ ਰੇਡੀ ਵ ਰੇਡੀ ਆਲਾ ਹੋੰਦੈ ਫਾਸਟ-ਫੂਡ ਆਲਾ ਤੁਹਾਡੀ ਮਤਲਬ ਕਿ ਚੇ ਵਾਈਬ੍ਰੇਸ਼ਨ ਹੋ ਰੀ ਐ ਮਤਲਬ ਕੋਲ ਵਗੈਰਾ ਆ ਰੀ ਏ?
ਹਾਂ, ਨਈ ਮੈਂ ਕੱਟ ਕਰ ਦੇੰਣੀ ਆਂ ਕੋਈ ਪ੍ਰੋਬਲਮ ਨੀ ਐ।
ਹਾਂਜੀ ਹਾਂਜੀ, ਕੱਟ ਕਰਦੋ ਪਤਾ ਕੀ ਐ ਫੇਰ ਐਵੇਂ ਹੈਲੋ, ਹਾਂਜੀ ਆਵਾਜ਼ ਆ ਰੀ ਹੁਣ?
ਹਾਂ ਹਾਂ, ਨੀ ਮੈਂ ਕੋਲ ਕੱਟ ਕਰਤੀ ਐ।
ਪਤਾ ਕੀ ਐ ਅੱਜ-ਕੱਲ੍ਹ ਜੇੜੇ ਮਤਲਬ ਫਾਸ ਫੂਡ ਵਗੈਰਾ ਵਾਲੇ ਹੁੰਦੇ ਨਾ ਰੇੜੀ ਵਾਲੇ ਵਗੈਰਾ ਜੇੜੇ ਮੰਨ ਲੋ ਨਵਾਂ-ਨਵਾਂ ਰੇੜੀ ਵਗੈਰਾ ਖੋਲੀ ਹੁੰਦੀ ਏ। ਓਹ ਜੇੜੀ ਕੈਚਅਪ ਵਗੈਰਾ ਲਿਆਂਦੇ ਨੇ ਅਪਣਾ ਮੰਨ ਲੋ ਪਤੈ ਕਿੰਝ ਏ ਕਿੰਝ ਮੈਂ ਵੀਡੀਓ ਦੇਖੀ ਸੀਗੀ ਵੀ ਇੱਕ ਬੰਦਾ ਕੈ ਰਿਆ ਸੀ ਅਪਣਾ ਪੰਜਾਹ ਰੁਪਏ ਦੀ ਪੰਦਰਾਂ ਕਿੱਲੋ ਕੈਚ ਅਪ ਪੰਦਰਾਂ ਲੀਟਰ ਕੈਚਅਪ। ਹੁਣ ਮੰਨ ਲੋ ਦੇਖੋ ਤੁਸੀਂ ਟਮਾਟਰ ਦੀ ਪੰਦਰਾਂ ਕੈਚਪ ਬਣਦੀ ਏ ਟਮਾਟਰ ਪੱਚੀ ਰੁਪਏ ਕਿੱਲੋ ਹੋਣਗੇ। ਤੇ ਪੰਦਰਾਂ ਪੰਜ-ਪੰਜਾਹ ਰੁਪਏ ਦੀ ਕਿੰਨੇ ਨਿਕਲੇਗੀ? ਪੰਜਾਹ ਰੁਪਏ ਦੀ ਕਿੰਨੀ ਕੈਚਅਪ ਨਿਕਲੇਗੀ? ਦੋ ਕਿੱਲੋ, ਓਹ ਫੇਰ ਪੰਦਰਾਂ ਕਿੱਲੋ ਕਿਉਂਕਿ ਦੇਖੋ ਹੁਣ ਓਹ ਤੇ ਕੈਮੀਕਲ ਹੋਏਗਾ ਨਾ ਫਿਰ। ਕੈਮੀਕਲ ਚ ਰਾੰਗ ਮਿਲਾ ਕੇ, ਦੇਖਲੋ ਅੱਜ-ਕੱਲ ਮਤਲਬ ਸਸਤੀ ਚੀਜ਼ ਦਾ ਤੇ ਅਈਔ ਫੇਰ ਨੁਕਸਾਨ ਹੀ ਏ ਨਾ, ਚਲੋ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤ ਸ੍ਰੀ ਕਾਲ ਜੀ।